ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿੱਦਾਂ ਬਸ ਵਧਧੀਆ ਤੁਸੀਂ ਸੁਣਾਓ
ਬਸ ਜੀ ਵਧੀਆ
ਹਾਂਜੀ ਹਾਂਜੀ ਹੋਰ ਰੋਟੀ ਪਾਣੀ ਹੋ ਗਿਆ
ਰੋਟੀ ਪਾਣੀ ' ਖਾ ਲਈ ਸੀ ਹ ਤਾਂ ਦੁਪਹਿਰ ਦੀ ਤਿਆਰੀ ਹੈ
ਹਾ ਹਾ
ਹਾਂ ਜ ਤੁਸੀਂ ਦੱਸੋ ਤੁਸੀਂ ਬਣਾ ਲਈਓ ਰੋਟੀ
ਬਸ ਬਣ ਰਹੀ ਹੈ ਰੋਟੀ ਵੀ
ਅੱਛਾ ਜੀ ਕੀ ਬਣਾਇਆ ਤੁਸੀਂ
ਚਿਕਨ ਮਿਕਸ ਦਾਲ ਚਾਵਲ ਆਹ ਗੈਸਟ ਆ ਇਹ ਨਾ ਕਰਾਲਲੀ
ਅੱਛਾ ਅੱਛਾ ਅੱਛਾ ਅੱਛਾ ਬਾਹਰੋਂ ਆ ਰਹੇ ਨੇ
ਹਾਂਜੀ ਬਾਹਰੋਂ ਹੀ ਆਹੇ ਲੋਕ
ਤੁਸੀਂ ਨੀ ਗਏ ਇਸ ਵਾਰੀ ਘੁੰਮਣ ਬਾਹਰ ਕਿੱਥੇ
ਐਤਕੀ ਤਾਂ ਕਿਤੇ ਕਿਤੇ ਨੀ ਗਏ ਮਨ ਤਾਂ ਬਹੁਤ ਸੀਗਾ ਪਰ ਗਰਮੀ ਨੇ ਅੱਤ ਕੀਤੀ ਸੀ
ਗਰਮੀ ਤਾਂ ਚ ਕੀ ਹੈੱ ਗਰਮੀ ਦਾ ਪੁੱਛਣਾ ਬੁਰਾ ਹਾਲ ਹੈ ਘਰ ਤੋਂ ਬਾਹਰ ਨਿਕਲਣ ਦਾ ਮਨ ਹੀ ਨਹੀਂ ਕਰਦਾ
ਬਸ ਇੱਕ ਦਿਨ ਵਾਸਤੇ ਗਈ ਸੀਗੀ ਸੀਗੇ ਸ ਉਹ ਵੀ ਮੇਰੀ ਭੈਣ ਦੀ ਕੁੜੀ ਐਡਮਿਟ ਸੀਗੀ ਐ ਚ ਹੋਸਪਿਟਲ ਚ
ਘੁੰਮਣ ਵੀ ਗਏ ਬਾਹਰ ਵੀ ਗਏ ਤੇ ਗਏ ਤੇ ਹਸਪਤਾਲ
ਫਿਰ ਬਸ ਹਰਿਦੁਵਰ ਜਾ ਕੇ ਨਾਲ ਲਿਆ ਸੀਗੇਸੀ
ਅੱਛਾ ਜੀ ਨਹਾ ਕੇ ਫੇਰ ਘਰ ਵਾਪਸ ਤੁਰ ਪਏ
ਫਿਰ ਘਰ ਵਾਪਸ ਦਿਲ ਤੇ ਹੈਗਾ ਸੀਗਾ ਘੁੰਮਣ ਦਾ ਹੁਣ ਦੇਖੋ ਕੁੜੀ ਆਏਗੀ ਫੇਰ ਜਾਵਾਂਗੇ ਘੁੰਮਣ ਕਿਤੇ
ਨਾ
ਪਲਾਨ ਤਾਂ ਬਣਾਇਆ ਸੀਗਾ ਪਰ ਜਾ ਨਹੀਂੀ ਪਾਏ ਅਸੀਂ
ਨਹੀਂ ਘੁੰਮ ਲੈਣਾ ਚਾਹੀਦਾ ਵੈਸੇ ਥੋੜ੍ਹਾ ਥੋੜ੍ਹਾ ਨਾ ਕਿਉਂਕਿ ਫਿਰ ਘਰ ਦੇ 'ਚ ਹੀ ਫਸੇ ਰਹਿੰਦੇ ਹਾਂ ਕਦੇ ਕੰਮ 'ਤੇ ਕਦੀ ਕੁਛ ਤਾਂ ਕਦੇ ਕਰਦੇ ਕੰਮ ਘੁੰਮਣਾ ਤਾਂ ਜ਼ਰੂਰੀ ਥੋੜ੍ਹਾ ਜਿਹਾ ਫਰੈਸ਼ ਹੋ ਜਾਂਦਾ ਮਾਇੰਡ ਨਾ ਹਾਂਜੀ ਮੈਂ ਤਾਂ ਸੋਚ ਰਿਹਾ ਸੀ ਹੁੇ ਪਹਾੜ ਪਹਾੜਾਂ ਚ ਜਾ ਕੇ ਆਵ ਥੋੜਾ ਥੋੜ੍ਹਾ ਜਿਹਾ ਮਜ਼ਾ ਆਵੇ ਕਿਉ ਕਿਉਂਕਿ ਬਰਸਾਤ ਦਾ ਮੌਸਮ ਹੈ ਇਸ ਟਾਈਮ ਸਾਰੀ ਹਰਿਆਲੀ ਹਰਿਆਲੀ ਹੁੰਦੀ ਹੈ ਪਹਾੜਾਂ '
ਮਜ਼ਾ ਤਾਂ ਬਹੁਤ ਆਉਂਦਾ ਪਹਾੜਾਂ ਚੋਂ ਇਹ ਵੈ ਥੋੜਾ ਮਾਈੰਡ ਫਰੀ ਹੋ ਜਾਂਦਾ ਬੰਦਾ ਘਰ ਚੋਂ ਬਾਹਰ ਜਾ ਕੇ
ਬਾਰ ਬੱਸ ਹੋਈ ਥੜ੍ਹਾ ਜਿਹਾ
ਮੈਂ ਤਾਂ ਵੋਟੀ ਵੀ ਕਹਿੰਦੀ ਸੀ ਕਿ ਤੁਸੀਂ ਚੱਲੇ ਨਹੀਂ ਗਏ ਨਹੀਂ ਕਿੱਥੇ ਮੈਂ ਕਿਹਾ ਕੋਈ ਨਹੀਂ ਜਾਵਾਂਗੇ ਹੁਣ
ਚਲੇ ਜਾਓ ਘੁੰਮਣ ਹੋਰ ਕ ਤੁਸੀਂ ਇੱਧਰ ਦੇ ਗ ਕਿਤੇ ਹਰਿਦੁਵਰ ਮ ਮੰਸੂਰੀ
ਇਥ ਹਰਿਦੁਵਾਰ ਤੇ ਨਾ ਬੜੀ ਵਾਰ ਹੋ ਆਏ ਹ ਅਸੀਂ ਨਾ ਅਤੇ ਮਤਲਬ ਮਨਸੂਰੀਆਂ ਮਤਲਬ ਇੱਧਰਲੇ ਪਾਸੇ ਤਾਂ ਹੋਏ ਹਾਂ ਆਪਾਂ ਹੁਣ ਮਤਲਬ ਸੋਚ ਰਹੇ ਹਾਂ ਕਿ ਇੱਧਰਲੇ ਪਾਸੇ ਜਾਈਏ ਜਿੱਥੇ ਗਏ ਨੀ ਨਾ
ਅੱਛਾ ਅੱਛਾ ਉੱਥੇ ਗਏ ਤੁਸੀਂ ਧਰਮਸ਼ਾਲਾ ਮਨੀਕਰਨ ਸਾਹਿਬ ਧਰਮਸ਼ਾਲਾ ਅੱਛਾ ਅਸੀਂ ਨੀ ਗਏ ਮਨੀਕਰਨ ਦਿਲ ਤਾਂ ਬਹੁਤ ਆ ਜਾਣਦਾ ਉੱਧਰ ਮੌਕਾ ਹੀ ਨਹੀਂ ਮਿਲਦਾ ਜਾਣ ਦਾ
ਨਹੀਂ ਜਾਣਾ ਚਾਹੀਦਾ ਹਰ ਜਗ੍ਹਾ ਜਾਓ ਘੁੰਮਣ ਵਾਸਤੇ ਹੀ ਬਣੀ ਹੈ ਜ਼ਿੰਦਗੀ ਆਪਣੇ ਘੁੰਮੋ ਫਿਰੋ
ਸਹੀ ਗੱਲ ਹੈ ਹਾਂਜੀ ਦੇਖੋ ਕਦੀ ਬਾਬਾ ਜੀ ਨੇ ਬੁਲਾਇਆ ਤੇ ਜ਼ਰੂਰ ਜਾਵਾਂਗੇ ਆਪਾਂ ਮਨੀਕਰਨ ਸਾਹਿਬ ਦੀਲ ਤਾਂ ਬਹੁਤ ਆ ਜਾਣਦਾ
ਬਾਬਾ ਜੀ ਦੇ ਤਾਂ ਖੁੱਲ੍ਹੇ ਹੀ ਦਰਬਾਰ ਹੈਗੇ ਜਦ ਮਰਜੀ ਆਓ ਜਦ ਮਰਜ਼ੀ ਜਾਓ ਤੇ ਕਹਿੰਦੇ ਆਓ ਤੇ ਸਹੀ ਤੁਸੀਂ
ਬੁਲੈਨ ਦੇ ਸਾਨੂੰ ਬਾਬਾ ਜੀ
ਬਾਬਾ ਜੀ ਵੱਲੋਂ ਸੁਨੇਹਾ ਭੇਜਨਾ ਪੈਣਾ ਤੁਹਾਨੂੰ
ਬਿਲਕੁਲ ਬਿਲਕੁਲ ਭੇਜੋ
ਬਾਬਾ ਜੀ ਤੋਂ ਬਰਦਾਸ਼ ਕਰਾਂਗੇ ਮੈਂ ਕਿਹਾ ਜੀ ਇਹਨਾਂ ਨੂੰ ਸੁਨੇਹਾ ਭੇਜੋ ਥੋੜਾ ਜਹਾ ਤੁਹਾਨ ਨੂੰ ਪਤਾ ਲੱਗੇ ਤੁਸੀਂ ਬੁਲਾ ਰਹੇ ਹੋ
ਸਹੀ ਗੱਲ ਹੈ
ਹੋਰ ਘਰ ਦੇ ਠੀਕ ਨੇ ਤੁਹਾਡੇ
ਹਾਂਜੀ ਹਾਂਜੀ ਘਰ ਦੇ ਤੇ ਠੀਕ ਨੇ ਬੱਚੇ ਪਿੱਛੇ ਪਏ ਦੇ ਨੇ
ਅੱਛਾ ਅੱਛਾ ਕੀ ਕਹਿੰਦੇ ਹਾਂ ਅਤੇ ਬੱਚੇ ਆਪਣੀ ਜਗ੍ਹਾ 'ਤੇ ਠੀਕ ਨੇ ਉਹ ਪਰ ਤੁਸੀਂ ਵੀ ਆਪਣੀ ਜਗ੍ਹਾ ਠੀਕ ਹੈਗੇ ਹੋ ਜੇ ਮੌਕਾ ਮਿਲੇਗਾ ਤਾਂ ਕਿਉਂ ਨਹੀਂ ਜਾਓਗੇ ਤੁਸੀਂ
ਉਹਦੇ ਨਾਲ ਪੈਸਾ ਵੀ ਤਾਂ ਚਾਹੀਦਾ ਪੈਸਾ ਵੀ ਖੁਲਾ ਚਾਹੀਦਾ ਬਾਹਰ ਘੁੰਮਣ ਜਾਓ ਤਾਂ
ਚਾਹੀਦਾ ਹੀ ਹੈ ਹੁਣ ਤੇ ਘਰ ਰਹਿ ਵਾਸਤੇ ਪੈਸਾ ਚਾਹੀਦਾ ਬਾਹਰ ਤੇ ਰਹਿਣ ਵਸ ਚਾਹੀਦਾ ਹੀ ਚਾਹੀਦਾ ਘਰ ਵਾਤੇ
ਘਰ ਵਾਸਤੇ ਵੀ ਚਾਹੀਦਾ ਜਦ ਕਮਾਓਗੇ ਨੀ ਤੇ ਖਾਓਗੇ ਕਿੱਥੋਂ ਫ
ਹਾਂਜੀ ਹਾਂਜੀ ਸਹੀ ਗੱਲ
ਕਮਾਣਾ ਖਾਣਾ ਬਸ ਇਹੀ ਲੱਗਾ ਤ ਜ਼ਿੰਦਗੀ ਚ ਹੋਰ ਕਿਆ ਹੈ ਘੁੰਮਣਾ ਵੀ ਜ਼ਰੂਰੀ ਹੈ
ਸਹੀ ਗੱਲ ਹੈ।
ਬੱਚਿਆਂ ਦਾ ਦਿਲ ਹੋਰ ਹੁੰਦਾ ਹਾਂਜੀ ਹਾਂਜੀ ਉਹ ਤੇ ਠੀਕ ਨੇ ਕੰਮ ਤੇ ਕਹਿਦੇ ਨੇ ਆਉਣ ਵਾਲੀ ਰੋਟੀ ਖਾ ਰ ਹੁਣ
ਅੱਛਾ ਆ ਜਾਂਦੇ ਦੁਪਹਿਰੀ ਰੋਟੀ ਖਾਣ ਵਾਸਤੇ
ਹਾਂਜੀ ਹਾਂਜੀ ਉਹ ਉਹਨਾਂ ਦਾ ਕੰਮ ਹੈਗਾ ਨਾ ਕਿਆ ਬੋਲਦੇ ਫਿਲਡ ਦਾ
ਅੱਛਾ ਅੱਛਾ ਫੀਲਡ ਦਾ ਕੰਮ ਆ ਠੀਕ ਫਿਰ ਬੰਦਾ ਘੁੰਮਦਾ ਫਿਰਦਾ ਆ ਜਾਂਦਾ
ਹਮ ਤਾਂ ਉਹਦੀ ਘੁੰਮ ਲੈਂਦੇ ਨੇ ਤੇ ਦੋਸਤਾਂ ਦਾ ਉਹ ਫੀ ਟੂਰ ਜਾਂਦਾ ਉਹਨਾਂ ਦਾ
ਅੱਛਾ ਅੱਛਾ ਤੁਸੀਂ ਵੀ ਸਹੇਲੀਆਂ ਨਾਲ ਤੁਰ ਜਿਆ ਕਰੋ ਟੋਰ ਬਣਾ ਕੇ
ਝੱਲੀਆਂ ਬਣਿਆ ਹੀ ਨ ਹੈ ਘਰ ਤੋਂ ਘਰ ਤੋਂ ਹੀ ਫੜ ਸਕਦੀ ਹੈ ਭਰਜਾਈਆਂ ਹੀ ਨਹੀਂ ਹੈ ਕੱਲੀ ਆ ਮੈਂ
ਅੱਛਾ ਜੀ ਕੋਈ ਨਾ
ਬਣਾਉਂਗੇ ਬੱਚਿਆਂ ਨਾਲ ਹੀ ਬਣਾਉਗੇ ਪ੍ਰੋਗਰਾਮ ਬਸ ਆ ਰਹੀ ਕੁੜੀ
ਅੱਛਾ ਅੱਛਾ ਅੱਛਾ ਕਿੱਥੇ ਵਿਆਈ ਦੀ ਹੈ
ਉਹ ਮੇਰਾ ਠੇ ਪਾਸੇ
ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਮੇਰੇਟ ਵੀ ਵਧੀਆ ਸ਼ਹਿਰ 'ਤੇ ਵਧੀਆ
ਹਾਂ ਸ਼ਹਿਰ ਵਧੀਆ
ਹਾਂਜੀ ਹਾਂਜੀ ਆਓ ਸਾਡੇ ਇੱਧਰ ਆਓ ਕਿੱਥੇ ਤੁਸੀਂ ਇੱਧਰ ਹੀ ਹਰਿਆਣੇ ਆਓ ਕਿਸੀ ਕਿ
ਅੱਛਾ ਹਰਿਆਣੇ ਵੱਲ ਆਹ ਆਉਂਦੇ ਜਾਂਦੇ ਰਹਦੇ ਹ ਅਸੀਂ ਉੱਧਰਲੇ ਪਾਸੇ ਤਾਂ ਲੁਧਿਆਣੇ ਮੇਰੀ ਭੈਣ ਰਹਿੰਦੀ ਆ ਨਾ ਤੇ ਆਉਂਦੇ ਆ ਸਤੰਬਰ ਦੇ ਮਹੀਨੇ ਆਉਣਾ ਮੈਂ ਵੈਸੇ ਲੁਧਿਆਣਾ ਹਮ ਉਹ ਸੁਖਨਾ ਸੁਖੀ ਸੀ ਨਾ ਕੁੜੀ ਨੇ ਤੇ ਸੁਖਨਾ ਲਾਹਣਾ ਲਾਹਣ ਆਉਣਾ ਲੁਧਿਆਣੇ ਬੜੀ ਗਰਮੀ ਆ ਹੈਲੋ
ਹੈਲੋ
ਫੋਨ ਡਗ ਗਿਆ ਸੀ ਕੀਕ
ਪਤਾ ਨਹੀਂ ਕੀ ਉਹ ਫੋਨ ਚ ਆਵਾਜ਼ ਨਹੀਂ ਆ ਰਹੀ ਸੀ
ਅੱਛਾ ਅੱਛਾ ਜਾਊਗੇ ਹੁਣ ਘੁੰਮਣ ਦੇਖੋ ਸਤੰਬਰ ਦੇ ਮਹੀਨੇ ਆਪਾਂ ਜਾਣਾ ਪੰਜਾਬ
ਅੱਛਾ ਜੀ ਪੰਜਾਬ
ਹਾਂਜੀ ਲੁਧਿਆਣੇ ਬਹੁਤ ਵਧੀਆ ਫਿਰ ਦੇਖਾਂਗੇ ਅੰਮ੍ਰਿਤਸਰ ਘੁੰਮ ਕੇ ਆਉਂਗੇ
ਹਾਂਜੀ ਹਾਂਜੀ ਦਰਬਾਰ ਸਾਹਿਬ ਹੋ ਕੇ ਉਹ ਵਧੀਆ ਹੈ ਦਰਬਾਰ ਸਾਹਿਬ 'ਤੇ ਵਧੀਆ ਉੱਥੇ ਤਾਂ ਮਤਲਬ ਉੱਧਰ ਉੱਧਰ ਦੀ ਤਾਂ ਮਤਲਬ ਸਿਸਟਮ ਹੈ ਹੀ ਹੈ ਅਲੱਗ ਹੀ ਹੈ ਰਾਤ ਦੇ ਟਾਈਮ ਤੇ ਇੰਨਾ ਵਧੀਆ ਨਜ਼ਾਰਾ ਹੁੰਦਾ ਉੱਥੇ
ਜਲਿਆਂਵਾਲਾ ਬਾਗ ਬਾਘਾਂ ਬੋਟਰ
ਹਮ ਵਾਹਗਾ ਬੋਰਡਰ ਤੇ ਐਵੇਂ ਹੀ ਹੈ ਬਸ ਉਥੇ ਮਤਲਬ ਰਹਿ ਹੀ ਗਿਆ ਵਾ ਨਾਮ ਨਾਮ ਦਾ ਉੱਥੇ ਤਾਂ ਗਰਮੀ ਗੁਰਮੀ ਇਸ ਟਾਈਮ 'ਤੇ ਬਹੁਤ ਜ਼ਿਆਦਾ
ਸਤੰਬਰ ਦੇ ਮਹੀਨੇ ਤਾਂ ਥੋੜਾ ਠੀਕ ਹੋਜੂਗਾ ਮੌਸਮ
ਸਹੀ ਹੋ ਜਾਂਦਾ ਸਹੀ ਗੱਲ ਹੈ
ਹਮ ਜਾਓਗੇ ਵੈਸੇ ਪਲਾਨ ਤਾਂ ਬਣਾਇਆ ਦਾ ਸਤੰਬਰ ਨੂੰ ਜਾਣ ਦਾ
ਹਮ ਹਮ
ਜਾਣਾ ਸਿਕੰਬਰ ਤੋਂ ਪਹਿਲੇ ਅਗਰ ਇੱਧਰ ਕਿਤੇ ਘੁੰਮੇ ਆਏ ਤੇ ਘੁੰਮ ਆਏ
ਫੇਿਰ ਸਤੰਬਰ ਤੇ ਜਵਾਕਾ ਦੀ ਤਾਂ ਛੁੱਟਟੀ ਆਉਂਦੀ ਨਹੀਂ ਫਿਰ ਕਿਵੇਂ ਕਰੋਗੇ ਤੁਸੀਂ
ਛੁੱਟੀਆਂ ਕਿੱਥੇ ਮੇਰੇ ਜਵਾਕ ਵੱਡੇ ਹੈ ਛੋਟੇ ਨਹੀਂ ਮੇਰੇ ਜਵਾਕ
ਅੱਛਾ ਸਾਡੇ ਤਾਂ ਛੋਟੇ ਨੇ ਨਾ ਸਾਨੂੰ ਪਤਾ ਨੀ ਸੀ,
ਵੱਡੇ ਜਵਾਕ ਤੇ ਜ਼ਿਆਦਾ ਪਰੇਸ਼ਾਨ ਕਰਦੇ ਮੰਮੀ ਚਲੋ ਚੱਲਦੇ ਆ ਉੱਥੇ ਘੁੰਮਣ
ਵੱਡੇ ਜਵਾਕ ਦੇ ਆਪੇ ਤੁਰ ਜਾਂਦੇ ਨੇ
ਦੇ ਦੋ ਸਾਨੂੰ ਪੈਸੇ ਅਸੀਂ ਚੱਲੇ ਘੁੰਮਣ ਗਏ ਗਈਆਂ ਸੀ ਦੋਨੋ ਕੁੜੀਆਂ ਪਿਛਲੇ ਸਾਲ ਅਯੋਧਿਆ ਗਈਆਂ ਸੀਗੀਆਂ ਕੁੰਭਨਾਰਨ ਗਈਆਂ ਸੀੀਆਂ, ਪ੍ਰਯਾਗਰਾਜ ਇਲਾਹਾਬਾਦ ਜਿਹੜਾ ਦਾ ਨਾਮ ਹੁਣ ਪ੍ਰਯਾਗਰਾਜ ਹੋ ਗਿਆ ਨਾ ਬਹੁਤ ਵਧੀਆ ਜਗ੍ਹਾ ਹਮ ਸੰਗਮ ਜਗਾ
ਹਾਂ ਮੈਂ ਵੀ ਹੋ ਗਿਆ ਸੀ ਪਿੱਛੇ ਥੋੜੇ ਦਿਨ ਪਹਿਲਾਂ ਮੇਰਾ ਕੋਰਟ 'ਚ ਕੇਸ ਚੱਲ ਰਿਹਾ ਨਾ ਉੱਥੇ ਮੈਂ ਹਾਈ ਕੋਰਟ ਉੱਥੇ ਹਾਈ ਕੋਰਟ ਪੈਂਦਾ ਯੂਪੀ ਦਾ
ਆਾਂ ਇਲਾਹਾਬਾਦ ਹਾਈ ਕੋੋਟ
ਹਾਂਜੀ ਹਾਂਜੀ ਉੱਥੇ ਫੇਿਰ ਤਾਂ ਕਰਕੇ ਕੇਸ ਦਰਜ ਕਰਾ ਕੇ ਆਏ ਸੀ ਉੱਥੇ ਉਧਰੋਂ ਕਰਵਾਉਣ ਗਏ ਸੀ ਜਦ ਘੁੰਮ ਕੇ ਆਏ ਆਪਾਂ ਤੇ ਸੰਗਮ ਗਏ
ਘੁੰਮਿਆ ਹੈ ਮੇਰਾ ਬੜਾ ਮਨ ਸੀਗਾ ਜਾਣ ਦਾ ਮੈਂ ਬੱਚਿਆਂ ਨੂੰ ਕਿਹਾ ਮੈਂ ਤੁਸੀਂ ਤੇ ਘੁੰਮ ਕੇ ਆਓ
ਤੁਸੀਂ ਵੀ ਨਾਲ ਹੀ ਤੁਰ ਜਾਣਾ ਸੀ
ਕਿੱਥੇ ਟਾਈਮ ਨੀ ਲੱਗਿਆ ਮੈਂ ਜੋਬ ਕਰ ਰਹੀ ਸੀ ਉਸ ਟਾਈਮ
ਅੱਛਾ ਅੱਛਾ ਉਹ ਬੰਦਾ ਜਾਂਦਾ ਦੋ ਤਿੰਨ ਦਿਨ ਦਾ ਪ੍ਰੋਗਰਾਮ ਬਣਾ ਕੇ ਆਪਣਾ ਲੰਘ ਹੀ ਜਾਂਦਾ ਹੈ ਜਿਵੇਂ ਸ਼ੁੱਕਰਵਾਰ ਨਿਕਲ ਜਾਓ ਛੁੱਟੀ ਲੈ ਕੇ ਆਪ ਆਪਣਾ ਸ਼ਨੀਵਾਰ ਐਤਵਾਰ ਦੀ ਤਾਂ ਛੁੱਟੀ ਹੁੰਦੀ ਹੈ, ਆਪਣਾ ਸੋਮਵਾਰ ਨੂੰ ਦੁਬਾਰਾ ਜੁਆਇਨ ਕਰ ਲਉ
ਹਾਂਜੀ ਹਾਂਜੀ ਦੇਖੋ ਬਾਕੀ ਹੁਣ ਬਣਾਵਾਂਗੇ ਪਲਾਨ ਘੁੰਮਣ ਦਾ ਵੈਸੇ ਅਯੋਧਿਆ ਵੀ ਮੰਦਿਰ ਹਲੇੇ ਤਾਂ ਬਣ ਹੀ ਰਿਹਾ, ਹੱਲਜੀ ਸਹੀ ਵੀ ਰਹਿੰਦਾ ਘੁੰਮਣਾ ਫਿਰਨਾ ਵੀ ਥੋੜਾ ਘਰੋਂ ਮਾਈੰਡ ਫਰੈਸ਼ ਹੁੰਦਾ ਹੈ ਬਾਹਰ ਜਾ ਕੇ
ਹਾਂਜੀ
ਮੈਂ ਥੋੜਾ ਮਾਇੰਡ ਫਰੈਸ਼ ਹੁੰਦਾ ਹੈ ਬਾਹਰ ਜਾ ਕੇ
ਸਹੀ ਗੱਲ ਹੈ ਬਾਹਰ ਜਾ ਕੇ ਥੋੜ੍ਹਾ ਥੋੜ੍ਹਾ ਵੀ ਪੂਰਾ ਹੀ ਮਾਇਾਈੰਡ ਫਰੈਸ਼ ਹੋ ਜਾਂਦਾ ਹੈ
ਘਰ ਦੀਆਂ ਟੈਨਸ਼ਨਾਂ ਤੇ ਹੈ ਹੀ ਏ ਖਤਮ ਹੀ ਨਹੀਂੀ ਹੋ ਰਆਂ ਕਦੀ ਬਾਹਰ ਘੁੰਮਣਾ ਵੀ ਚਾਹੀਦਾ
ਇਹ ਤੇ ਰਹਿਣੀਆਂ ਹੀ ਹੈ
ਹਮ ਜਦ ਤੱਕ ਜਾਂਦੇ ਆ ਜਦ ਤੱਕ ਤਾਂ ਰਹਿਣੀਆਂਈ ਆ
ਉਹ ਜ਼ਿੰਦਗੀ ਤਾਂ ਹੀ ਚੱਲ ਰਹੀ ਹੈ ਜਦ ਤੱਕ ਟੈਨਸ਼ਨਾਂ ਨੇ
ਹਾਂਜੀ ਹਾਂਜੀ
ਨਹੀਂ ਤੇ ਫੇਿਰ ਤਾਂ ਕੁੱਛ ਹੈ ਹੀ ਨਹੀਂ ਤਾਂ ਹੀ ਤੇ ਪਤਾ ਲੱਗੇਗਾ ਅਸੀਂ ਜਿੰਦਾ ਹੈਗੇ ਹਾਂ ਪਰੇਸ਼ਾਨ ਹੋਵਾਂਗੇ ਤੇ,
ਸਹੀ ਗੱਲ
ਪਤਾ ਪਤਾ ਤੇ ਲੱਗੇ ਨਾ ਆਪਾਂ ਜਿੰਦਾ ਹੈਗੇ
ਸਹੀ ਗੱਲ ਹੈੈਂ
ਹਮ
ਬਾਕੀ ਦੇਖੋ ਬਨਾਉਦੇ ਹ ਪ੍ਰੋ ਪ੍ਰੋਗਰਾਮ ਅੱਜ ਕੁੜੀ ਆ ਰਹੀ ਹੈਓੱ, ਉਸ ਤੋਂ ਬਾਅਦ ਦੋ ਚਾਰ ਦਿਨਾਂ ਬਾਅਦ ਦੇਖਾਂਗੇ
ਨਹੀਂ ਹੋਇਆ ਹੋਰ ਕੀ ਹੁਣ ਤੇ ਫੇਿਰਦੇ ਤੁਹਾਡੇ ਤੇ ਜਵਾਕ ਹੀ ਵੱਡੇ ਹੋ ਗਏ ਨੇ ਫਿਰ ਤੇ ਕੋਈ ਦਿੱਕਤ ਹੀ ਨਹੀਂੀ ਆ ਰਹੀ ਆਪਣੇ ਜਵਾਕ ਆਪਾਂ ਨਾਲ ਜਾਓ ਆਰਾਮ ਨਾਲ ਵਧੀਆ। ਤੇ ਵੱਡੇ ਹੋ ਗਏ ਨੇ ਉਹ ਨੀ ਕਮਾਉਂਦੇ ਉਹ ਵੀ ਤੇ ਲੈ ਕੇ ਆਉਂਦੇ ਹੋਣੇ
ਨਹੀਂ ਕਮਾਉਂਦਾ ਕੋਈ ਨੀ ਹੈ ਬਸ ਘਰ ਵਾਲਾ ਹੁਣ ਮੈਂ ਹੀ ਆ ਬਸ ਬੱਚੇ ਨੀ ਬੱਚੇ ਪੜ੍ਹਦੇ ਆ ਨਾ ਉਹ ਸਟੱਡੀ ਕਰਦੀਏ
ਅੱਛਾ ਅੱਛਾ ਅੱਛਾ ਅੱਛਾ
ਹਾਂਜੀ ਹਾਂਜੀ
ਮਤਲਬ ਹੁਣੇ ਤਾਂ ਪੜ੍ਹਦੇ ਹੀ ਪਏ ਨੇ ਚਲੋ ਹੁਣ ਤਾਂ ਟਾਈਮ ਚੱਲ ਰਿਹਾ ਇਹਨਾਂ ਦਾ ਵਿੱਚ ਦਾ ਪ੍ਰੋਸੈਸ ਚੱਲ ਰਿਹਾ
ਕੰਪੀਟੀਸ਼ਨ ਦੀ ਤਿਆਰੀ ਕਰ ਰਹੀ ਹੈ ਨਾ ਕੁੜੀ ਉਹ ਛੋਟ ਗੌਰਮੈਂਟ ਜੋਬ ਤੇ
ਅੱਛਾ ਅੱਛਾ ਵਧੀਆ ਵਧੀਆ ਵਧੀਆ ਪੁਲਿਸ ਤੇ ਤੇ ਇਹ ਤੇ ਠੀਕ ਹੈ ਇੱਕ ਵਾਰੀ ਥੜ੍ਹਾ ਜਿਹਾੜ੍ਹ ਪੁੜ ਕੇ ਥੋ੍ਹਾ ਜਿਹਾ ਟਾਈਮ ਦਿਓ ਉਹਨਾਂ ਨੂੰ ਪੜ੍ਹ ਲੈਂਦੇ ਆ ਤੇ ਵਧੀਆ ਲੱਗਣ ਤੇ ਮਜ਼ੇ ਹੋ ਜਾਣੇਗੇ ਲਾਈਫ ਤੇ ਸੈਟ ਹੋ ਜਾੇ ਥੋੜੀ ਜਿ ਹਜੀ ਹਾਂਜੀ
ਫੇਰ ਕ ਫਿਰ ਤੇ ਘੁੰਮਣਾ ਫਿਰ ਮੈਂ
ਸਹੀ ਗੱਲ ਹੈ ਵਿਆਹ ਤੋਂ ਬਾਅਦ ਤੇ ਬੰਦਾ ਘਰ ਦੇ ਜੋਗਰਹਿ ਜਾਂਦਾ ਪਹਿਲਾਂ ਹੀ ਤਿਆਰੀ ਤਉਰੀ ਹੋ ਜਾੇ ਨਾ ਤੇ ਫਿਰ ਤੇ ਸੈੱਟ ਰਹਿੰਦਾ ਮਾਮਲਾ
ਬਸ ਬਸ ਚਲੋ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰ ਹਾਂ ਸ ਸਤਿ ਸ੍ਰੀ ਅਕਾਲ ਜੀ
ਸ਼੍ਰੀ ਅਕਾਲ ਜੀ